ਹੈਲੋ
ਹੈਲੋ
ਸਸ ਰੀ ਕਾਲ ਜੀ।
ਸਸ ਰੀ ਕਾਲ ਜੀ।
ਹੋਰ, ਕੀ ਕਰਦੇ ਸੀ?
ਕੁਛ ਨੀ ਬਸ ਫ੍ਰੀ ਬੈਠੀ ਹੋਈ ਸੀਗੀ, ਤੁਸੀਂ ਦੱਸੋ, ਕੀ ਕਰਦੇ ਓ?
ਬਸ ਠੀਕ ਆ ਸਬ, ਥੋੜ੍ਹਾ ਜੇਹਾ ਕੰਮ ਸੀ ਅੱਜ ਸ਼ਹਿਰ ਗਏ ਵੇ ਸੀ।
ਠੀਕ ਆ।
ਹੋਰ ਹੋਗਿਆ, ਅੱਧਾ ਘੰਟਾ ਹੋਗਿਆ, ਆਂਏ ਆ।
ਕੀ ਹਾਲ ਐ?
ਹੋਰ ਦੱਸੋ, ਕੋਈ ਨਵੀਂ-ਤਾਜੀ? ਹੈਂਜੀ? ਹਾਂਜੀ-ਹਾਂਜੀ ਰੋਟੀ ਖਾਲੀ, ਸਬਜ਼ੀ ਅੱਜ ਬਣਾਈ ਗੁਵਾਰਾ ਫਲੀਆਂ ਦੀ।
ਕਿਵੇਂ ਸੁੱਕੀ ਬਣਾਈ ਸੀ, ਜਾ ਕਿੱਦਾਂ?
ਸੁੱਕੀ ਬਣਾਈ ਸੀਗੀ, ਕਾ'ਚ ਪਈ ਐ ਸਬਜੀ ਤੇ, ਵਧੀਆ ਜੀ ਹੈਂਜੀ? ਹੈਲੋ ਹੋਰ ਦੱਸੋ? ਬਸ ਵਧੀਆ, ਕੋਈ ਨਵੀਂ-ਤਾਜ਼ੀ? ਤੁਸੀਂ ਕੀ ਕਰਦੇ ਸੀਗੇ? ਓਏ ਹੈਲ
ਮੀਂਹ ਕਿੰਨਾ ਕ ਪੈਗਿਆ ਥੋਡੇ?
ਮੀਂਹ, ਠੀਕ ਈ ਪਿਆ ਏ।
ਹਾਂਜੀ, ਗਰਮੀ ਫਿਰ ਤੋਂ ਹੋ ਗਈ ਨਾ ਦੋ ਦਿਨ, ਹੋ ਗਏ ਸੀ ਵੀ ਠੀਕ ਸੀਗਾ ਹੁਣ ਫੇਰ ਗਰਮੀ ਬਹੋਤ ਵੱਧਗੀ।
ਹਾਂ ਰੌਲਾ ਪੈਂਂਦਾ ਗਾ?
ਹੰ, ਰਾਤ ਜ਼ਿਆਦਾ ਜਣੀ ਪਿਆ, ਪਈ ਗਿਆ ਮੀਂਹ ਸਵੇਰ ਤੱਕ।
ਅੱਛਾ ਜੀ।
ਹਾਂ-ਰਾਂ ਹਾਤ ਤਾ ਸੀਗਾ, ਤੜਕੇ ਜਦੋਂ ਉੱਠਿਆ ਜੀ ਮੈਂ, ਉਦੋਂ ਤਾਂ ਹੈਨੀ ਸੀਗਾ ਜੀ।
ਹਾਂਜੀ।
ਹੂਂ, ਹੋਰ ਦੱਸੋ‌ ਕੋਈ ਨਵੀਂ ਗੱਲ?
ਬਸ ਸਭ ਬਧੀਆ, ਬਸ ਬੱਚੇ ਸਕੂਲ ਜਾਂਦੇ ਆ।
ਅੱਛਾ ਜੀ।
ਉਹਨਾਂ ਦਾ ਕੰਮ ਮਸਾਂ ਕਰਵਾਇਆ।
ਅੱਛਾ ਜੀ।
ਐਦਕੀ ਛੁੱਟੀਆਂ ਵਧੀਆ ਨੀ, ਬਧੀਆ ਨੀਂ ਗੀਆਂ ਬੱਚੇਆਂ ਨੂੰ।
ਨਹੀਂ, ਆਹੋ ਦਸਦੇ ਆ, ਬਸ ਜਾਣਾ ਇਹਨਾਂ ਨੇ ਵੀ ਗਏ ਨੀ ਹੈਗੇ ਬੱਚੇ ਸਾਡੇ ਤਾਂ ਸਕੂਲੇ
ਅੱਛਾ ਛੁੱਟੀਆਂ ਲਈਆਂ ਹੋਈਆਂ ਜਾਂ ਵੈਸੇ ਹੀ ਮਤਲਬ ਰਹਿ ਪੇ
ਬੈਸ ਈ ਰਹਿ ਪਏ।
ਠੀਕ ਆ।
ਨਾਲੇ ਗਏ ਨੀਸਕੂਲ ਬਸ ਕੱਲ੍ਹ ਕੁੱਲ ਨੂੰ ਜਾਣਗੇ ਜੀ।
ਜਾਣ ਨੀ ਲੱਗੇ ਹਲੇ ਪੂਰੀ ਤਰ੍ਹਾਂ
ਹਾਂਜੀ
ਕੱਲ੍ਹ ਵੀ ਘੱਟ ਗਏ ਸੀ ਅੱਜ ਥੋੜ੍ਹੇ ਜਿਹੇ ਵਧੇ ਨੇ ਬਸ ਹਾਂ ਇੱਕ ਅੱਧੇ ਦਿਨ ਤੱਕ ਜਾਦਾ ਜਾਣ ਲੱਗਣ ਗੇ। ਨਾਨਕਿਆਂ ਨੂੰ ਗਏ ਹੋਏ ਆ ਹੌਲੀ-ਹੌਲੀ ਮੁੜਦੇ ਆ ਹੂੰ। ਹਾਂਜੀ-ਹਾਂਜੀ ਓ ਤਾ ਹੈਗਾ ਈ ਆ।
ਇੱਕ ਦਿਨ ਲਾ ਕੇ ਆ ਗਏ ਸੀਗੇ ਜੀ ਨਾਨਕੇ
ਹਾਂਜੀ
ਦੇਖੋ ਹੁਣ ਇੱਕ ਅੱਧੇ ਦਿਨ ਤੱਕ ਜਾਣਗੇ ਸਕੂਲ
ਹਾਂਜੀ ਕਈ ਬੱਚਿਆਂ ਦਾ ਕੰਮ ਵੀ ਨਈ ਕੀਤਾ ਹੋਇਆ।
ਬਿਲਕੁਲ ਜੀ।
ਹੂੰ-ਹੂੰ
ਠੀਕ ਓ।
ਹੋਰ-ਹੋਰ ਠੀਕ-ਠਾਕ ਬਸ ਵਧੀਆ ਜੀ।
ਅਸੀਂ ਸ਼ਾਹ ਜਿਸ ਸਾੜਾ ਸ਼ਹਿਰ ਕੰਮ ਸੀਗਾ ਥੋੜ੍ਹਾ ਹੋਸਪਿਟਲ ਦੇ ਵਿੱਚ ਓ ਕਰਵਾ ਕੇ ਲੈ ਆਂਦਾ।
ਹਾਂਜੀ। ਕੋਈ ਬਿਮਾਰ ਸੀ ਜਾਂ ਕਿੱਦਾਂ
ਨਈ ਡਾਕੂਮੈਂਟ ਜਿਹਾ ਬਣਾਣਾ ਸੀਗਾ ਉਹਦਾ ਨਾਂ ਗਲਤ ਸੀਗਾ ਦਾਦੇ ਦਾ ਓ ਸਈ ਕਰਵਾ ਕੇ ਲੈ ਕੇ ਆਇਆ ਉਹਦਾ ਮਤਲਬ ਲੈਟਰ ਪ੍ਰਾਈਟ ਦੇ ਹੋਸਪੀਟਲ 'ਚੋਂ ਲੈ ਕੇ ਦਿੱਤਾ ਉਹਨਾਂ ਨੇ
ਅੱਛਾ-ਅੱਛਾ।
ਤੇ ਦੂਜਾ ਬਈ ਓ ਸੌਦਾ ਗਿਣਟਰ ਵਾਲੇ ਕੈਂਦੇ ਵੀ ਉੱਥੋਂ ਲਿਖਾ ਕੇ ਲੈ ਆਓ ਹੋਸਪਿਟਲ 'ਚ
ਹਾਂਜੀ ਇਹ ਤਾ ਹੈਗਾ ਈ ਆ। ਬੋਤ ਔਖਾ ਹੋ ਜਾਂਦਾ ਨਾ ਬੀ ਏ। ਹੂੰ ਇੱਕ ਵੀ-ਇੱਕ ਵੀ ਅੱਖਰ ਗਲਤ ਪੈ ਜਵੇ।
ਹਾਂ ਇੱਕ ਕੰਨੇ ਦੀ ਫਰਕ ਪਿਆ ਵਾ ਦਲਵਾਰਾ ਸਿੰਘ। ਤੇ ਦਲਬਾਰ ਸਿੰਘ। ਫਰਕ ਬਸ ਐਨਾ ਈ ਐ ਕੰਨੇ ਦਾ ਈ ਫਰਕ ਪਿਆ ਹੀ। ਓ ਤੇ ਕਿੰਨੇ ਜੇੜੇ ਖਵਾ ਦੇ ਨੇ।
ਹਾਂਜੀ
ਮੈਂ ਕਿਆ ਓ ਤੇ ਕਿੰਨੇ ਗੇੜੇ ਖਾਣੇ ਪੈਣੇ ਆ ਇੱਕ ਕੰਨੇ ਦੀ
ਓ ਤਾ ਹੈਗਾ ਈ ਆ ਹਾਂਜੀ ਜੇ ਪੈਲਾਂ ਧਿਆਨ ਦਿੱਤਾ ਜਾਵੇ ਜਾਦਾ ਵਧੀਆ ਤੇ ਪਰ ਟਾਈਮ ਤੇ ਧਿਆਨ ਦਿੱਤਾ ਨੀ ਜਾਂਦਾ ਫਿਰ ਲਾਸਟ 'ਚ ਜਦੋਂ ਆਪਾਂ ਡਾਕੂਮੈਂਟ ਚਾਹੀਦਾ ਉਹਦੀ ਵਾਲਾ ਓ ਹੁੰਦਾ ਫਿਰ
ਹੋਰ ਪਾਸਪੋਰਟ ਜਲਦ ਕੋਈ ਪਤਾ ਲੱਗ ਗਿਆ ਅਠਾਰਾਂ ਕੁ ਸਾਲ ਹੋ ਗਏ।
ਹਾਂਜੀ
ਅਠਾਰਾਂ ਕੁ ਸਾਲਾਂ ਬਾਦ ਪਤਾ ਲੱਗਿਆ ਵਾ। ਕੰਨ ਕੰਨਾ ਇਹਦਾ
ਹਾਂਜੀ। ਇੱਕ ਵੀ ਹਾਂ ਨਾ ਅੱਖਰ ਪੰਜਾਬੀ ਦੇ ਵਿੱਚ ਕੁਛ ਵੀ ਅੱਖਰ ਦਾ ਗ਼ਲਤੀ ਹੋ ਗਈ ਤਾਂ ਬਸ।
ਹੁਨ ਪੈਨੇਟ ਹੈਗੇ ਸਹੀ ਕਹਿੰਦੇ ਸੀ, ਉਹੀ ਤੇ ਹੋਰ
ਵਧੀਆ ਜੀ। ਬੈਠੇ ਸੀ ਬਸ ਬੱਚੇ ਆਏ ਆ ਸਕੂਲੋਂ। ਤੇ ਮੈਂ ਰੋਟੀ-ਪਾਣੀ ਦਿੱਤਾ ਉਨਾਂ ਨੂੰ ਖਾਣ ਨੂੰ। ਹੁਣ ਟੀਵੀ ਦੇਖ ਰਹੀ ਐ, ਟੀ ਵੀ ਛੱਡਣਾ ਨੀ ਗਾ ਬਹੁਤ ਜਾਣੀ ਕਹਿੰਦੇ ਆਂ, ਅਸੀਂ ਵੀ ਛੱਡ ਦੋ ਟੀ ਵੀ। ਇੱਕ ਘੰਟਾ ਦੇਖਨਾ, ਦੋ ਦੇਖਣੇ ਬਸ
ਜੁਆਕ ਛੱਡਦੇ ਨੀ ਮੋਬਾਇਲ ਹਾਡੇ, ਮੋਬਾਇਲ ਈ ਏ -ਕੀ ਪੜਨਾ ਏਨਾ ਅਗੇ।
ਨਈ, ਮੋਬਾਈਲ ਤਾਂ ਬਿਲਕੁਲ ਨਹੀਂ ਦੇਖਦੀ ਉਹੋ।
ਅਸੀਂ ਜਾ ਰਹੇ ਆਂ। ਹੈਲੋ ਹਾਂਜੀ-ਹਾਂਜੀ। ਚਾਰ ਹਜਾਰ ਚ ਚਾਰ ਟੀ-ਸ਼ਰਟ ਸੀ ਕੋਈ।
ਬਸ ਚੈਨਲ ਇੱਕੋ ਹੀ ਲਾਉਣਾ, ਉਈ ਵਾਪਸ ਬਾਰ-ਬਾਰ ਉਹੀ ਉਦੇ ਵਿੱਚ ਹੀ ਸਟੋਰੀਆਂ ਆਈ ਜਾਂਦੀਆਂ ਨੇ ਬਸ।
ਬੇਨ ਜੀ ਛੇ ਹਜਾਰ ਦੀ ਪਓ-ਮੋਟੂ ਪਤਲੂ, ਮੋਟੂ ਪਤਲੂ ਈ ਚੱਲੀ ਜਾਂਦਾ ਜੀ ਹਾਡੇ ਤਾਂ
ਏਧਰ ਹਨੀ-ਬਨੀ।
ਪਰ ਹਨੀ-ਬਨੀ ਦੇ ਵਿੱਚ ਵੀ ਜਾਣੀ ਕਾਰਟੂਨ, ਜਿਹੜੇ ਬਨੇ ਨੇ ਮਤਲਬ ਸਾਰੇ ਬੱਚਿਆਂ ਨੂੰ ਸਖਾ ਸਖਾਉਂਦੇ ਤਾਂ ਹੈਗੇ ਆ ਵੇਖ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਐ, ਏਅ ਕਰਨਾ ਚਾਹੀਦਾ, ਹੁੰਦੇ ਤਾਂ ਵਧੀਆ ਨੇ ਪਰ ਮਤਲਬ ਆਖਾ ਅੱਖਾਂ ਦੇ ਹਿਸਾਬ ਨਾਲ, ਜਿਵੇ ਵੀ ਅੱਖਾਂ ਨਾਲ ਵੀ ਨਿਗਾਹ ਨਾ ਘੱਟ ਜੇ, ਜਾਂ ਕੁਛ ਵੀ ਆਵੇ ਪ੍ਰੋਬਲਮ ਵੀ ਘੱਟ ਦੇਖਣਾ ਚਾਹੀਦਾ।
ਬੱਚੇ ਕਰਦੇ ਐ ਆ ਈ, ਹੁਣ ਪਤਾ ਈ ਆ ਨਾ। ਚਾਰਜ ਈ ਲਾ ਲੈ ਓਨੀ ਦੇਰ। ਨਵੀ ਤਾਜ਼ੀ ਕੋਈ।
ਸਭ ਵਧੀਆ।
ਤੁਸੀਂ ਕੀ ਬਨਾਏਆ ਅੱਜ?
ਅੱਜ ਅਸੀਂ -ਮਤਲਬ ਰਾਤ ਬਨਾਈ ਸੀ। ਸੀ ਅਸੀਂ ਅਰਬੀ ਦੀ ਸਬਜ਼ੀ ਬਨਾਈ ਸੀ, ਤਰੀ ਆਲੀ। ਹੂੰ ਹੁਨ ਏਸ ਟਾਈਮ ਹਾਲੇ ਕੁਛ ਵੀ ਸਮਝ ਨੀ ਆਉਂਦਾ ਵੀ ਕੀ ਬਨਾਈਏ।
ਓਏ ਚਾਅ ਪੀ ਲਾ, ਕੇੜਾ ਓ ਕੁਤੀ ਦਾ ਜੁਜੂ ਕੁੱਤਾ ਆ, ਅੱਛਾ ਜੀ।
ਹੂੰ -ਸਾਡੇ ਦਾਲਾਂ। ਘੱਟ ਖਾਂਦੇ ਨੇ, ਦਾਲ ਖਾਣੀ ਆ ਤੇ ਨਾਲ ਚੌਲ ਚਾਹੀਦੇ ਆ।
ਅੱਛਾ ਜੀ ਚੌਲ ਵੀ ਨਾਲ ਖਾਂਦੇ ਸੀ, ਚੌਲ ਏਧਰ ਤਾ ਨਈ ਜੀ ਬਨੇ।
ਜੀ
ਅੱਛਾ ਜੀ। ਹਾਂਜੀ-ਹਾਂਜੀ। ਏਕ ਮੇਂਟ ਯਾਰ ਬਾ ਏਕ ਮੇਂਟ ਖਲੋ ਜੋ, ਚੱਲ ਕੋਲ ਖਤਮ ਹੋ ਲੈਨ ਦੇ। ਹਾਂਜੀ ਬੋਲੋ। ਹੋਰ ਕੋਈ ਗੱਲਬਾਤ? ਕਹਿੰਦੇ ਸਿਲੰਡਰ ਸਸਤੇ ਹੋ ਰਹੇ ਜੀ, ਸਹੀ ਗੱਲ ਹੈ ਜੀ?
ਪਤਾ ਨੀ ਮੈਂ ਹਾਲੇ ਤੱਕ ਤਾਂ ਨਈ ਸੁਣਿਆ ਪਰ, ਪੰਜਾਬ ਦੇ ਵਿੱਚ ਜਿਹੜੀ ਮੁੱਖ ਮੁੱਖ ਮੰਤਰੀ, ਭਗਵੰਤ ਮਾਨ ਦਾ ਉਹ ਕੀਤਾ ਹੋਇਆ ਉਹ ਵਧੀਆ ਜਾਣੀ ਸਕੀਮ। ਕਾਫ਼ੀ ਲੋਕਾਂ ਨੂੰ ਆ ਗੇ ਆ ਤੇ ਕੁ -ਛ- ਕੁ ਜਾਣਿਆਂ ਨੂੰ ਨਈ ਆਏ।
ਨਹੀਂ ਸਾਡੇ ਤਾਂ ਮੈਸੇਜ ਆਇਆ ਨਹੀਂ ਜੀ
ਮੈਨੂੰ ਵੀ ਹੁਣੇ ਹੀ ਆਇਆ ਸੀ।
ਅੱਛਾ ਜੀ।
ਹਾਂਜੀ
ਤੇ ਆ ਗਏ ਤੁਆਨੂੰ ਪੈਸੇ ਜੀ?
ਹਾਂਜੀ ਉਹ ਜਿਵੇਂ ਕਹਿ ਲਓ ਐਸਸੀ-ਬੀਸੀ ਦਾ ਕੋਟਾ ਹੁੰਦਾ ਉਹਦੇ ਵਿੱਚ ਬੋਤ ਦਿੱ ਦਿੱਕਤ ਆਰੀ ਹੈ ਜਿਵੇਂ ਹੁਣ, ਹਰ ਚੀਜ਼ ਤੋਂ ਮਤਲਬ ਕਿ ਐਸੀਂ ਉਹਨਾਂ ਨੂੰ ਵੀ ਪੈਲ -ਪਹਿਲੂ ਰੱਖਿਆ ਪਿਆ ਉਹਨਾਂ ਨੂੰ
ਅੱਛਾ
ਜੋਬ ਵਾ ਕੋਈ ਵੀ ਨੌਕਰੀ ਦੇਣੀ ਆ ਉਹ ਐਸੀ ਨੂੰ ਵੱਧ ਦਿੰਦੇ ਨੇ ਸੀਟਾਂ ਤੇ ਜਿਵੇਂ ਹੁਣ ਮੰਨ ਲਓ ਪੈਸਿਆਂ ਦਾ ਵੀ ਇਹ ਹੋਇਆ ਸੀ ਨਾ ਭਗਵੰਤ ਮਾਨ ਦਾ, ਜਿਵੇਂ ਮੰਨ ਲਓ ਐਸੀ ਨੂੰ ਪੰਦਰਾਂ ਸੌ ਦੇਣਾ। ਤੇ ਬੀਸੀ ਜਿਹੜੇ ਦੂਜੇ ਲੋਗ ਆ ਉਹਨਾਂ ਨੂੰ ਹਜ਼ਾਰ ਦੇਣਾ।
ਹੁਣ ਠੀਕ ਆਈ ਆ। ਦੇਖੋ ਸਾਡੇ ਤਾਂ ਆਏ ਨੀ ਮੈਂ ਮੈਸੀਜ ਆਇਆ ਵਾ ਕੱਲ ਤਿੰਨ ਵਜੇ ਦਾ ਕਹਿੰਦੇ ਵੀ ਤਿੰਨ ਵਜੇ ਤੱਕ ਆ ਜਾਣਗੇ।
ਹਾਂਜੀ ਨੀ ਆਉਣਗੇ ਸਾਰਿਆਂ ਨੂੰ ਜਦੋਂ ਇੱਕ ਵਾਰੀ ਲਾਗੂ ਹੋ ਗਿਆ ਤਾਂ। ਫਾਰਮ ਭਰੇ ਗਏ ਜਮਾ ਹੋ ਗਏ ਸਾਰਿਆਂ ਨੂੰ ਈ ਆਣਗੇ।
ਅੱਛਾ ਜੀ।
ਹਾਂਜੀ
ਤੇ ਜੇੜੇ ਵਪਾਰਕਿ ਸਿਲੰਡਰ ਉਹ ਵੀ ਕਹਿੰਦੇ ਇੱਕ ਸੌ ਸੱਤ ਇਕ ਰੁਪੈਈ ਏ ਤੇ ਨੀ ਕਰਨਾ ਸਸਤਾ ਕਰ ਰਿਹਾ ਐ। ਹੂੰ ਹੁਣ ਖ ਸਸਤਾ ਕਰਣ ਗੀਆਂ, ਬਸ ਹੁਣ ਵੋਟਾਂ ਦਾ ਚੱਕਰ ਵੀ ਹੁਣ ਖੇਡਣਗੇ ਨਾ ਸਾਰੇ ਜੀ।
ਹਾਂਜੀ, ਚਲੋ ਉਹ ਤਾਂ ਕੋਈ ਗੱਲ ਨੀ ਐਵੀ ਹੈ ਨਾ ਹਰ ਜਗ੍ਹਾ ਤੋਂ ਮਤਲਬ ਸ ਸਹੀ ਹੋਣਾ ਚਾਹੀਦਾ ਵਾ, ਜਿਵੇਂ ਮੰਨ ਲਓ ਨਸ਼ਾ ਨੀ ਚਾਹੀਦਾ। ਜਿਵੇਂ ਚਿੱੱਟਾ ਵਗੈਰਾ ਬਹੁਤ ਚੱਲ ਰਿਹਾ ਅੱਜ-ਕੱਲ ਦੇ ਟਾਈਮ ਦੇ ਵਿੱਚ
ਹੋ ਗਈ। ਚਿੱਟੇ ਦਾ ਤਾਂ ਕੰਮ ਖ਼ਤਮ ਨੀ ਹੋਣਾ ਜੀ।
ਹਾਂਜੀ, ਬੋਤ ਐ ਨੌਜਵਾਨ ਪੀੜ੍ਹੀ ਨੂੰ ਬੋਤ ਉਹ ਹੋ-ਹੋ ਰਿਹਾ ਵਾ।
ਤੇ ਉਹ ਨਹੀਂ ਚਾਹੀਦਾ।
ਅੱਛਾ
ਬਾਕੀ ਚਲੋ ਜੇੜੀ ਬੇਅਦਬੀ ਹੁੰਦੀ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਸੀ ਉਹ ਚਲੋ ਰੁਕ ਗਈ ਆ ਬੋਤ। ਫ਼ਰਕ ਪੈ ਗਿਆ। ਜਾਣੀ ਪਹਿਲਾਂ ਵਾਲੇ ਟਾਈਮ ਦੇ ਵਿੱਚ ਬੋਤ ਜ਼ਿਆਦੇ ਹੋ ਰਹੀ ਸੀਗੀ।
ਹਾਂਜੀ ਹਾਂਜੀ, ਹੁਣ ਉਹ ਕਾਨੂੰਨ ਬਣਾ ਤਾ ਨਾ ਸਰਕਾਰ ਨੇ ਜੀ।
ਹਾਂਜੀ, ਨਹੀਂ ਬਹੁਤ ਵਧੀਆ ਕੀਤਾ ਆਈ ਹਾਂ ਬਸ। ਥੋੜ੍ਹਾ ਬਹੁਤ ਮੱਤਲਬ ਸੁਧਾਰ ਕਰਨਗੇ ਫਿਰ ਹੀ ਮਤਲਬ ਕਿ ਉਹ ਹੋਣਾ ਨਾ। ਜਿਹੜੀ ਨੌਜਵਾਨ ਪੀੜ੍ਹੀ ਨੇ ਕੰਮ ਕਰਨਾਂ, ਉਹ ਡਿੱਗਦੀ ਜਾ ਰਹੀ ਆ।
ਹਾਂਜੀ -ਹਾਂਜੀ, ਹਾਂਜੀ।
ਹੋਰ ਤੁਸੀਂ ਹੋਰ ਕਿਹੜੀਆਂ ਨਿਊਜ਼ ਦੇਖਦੇ ਹੋ, ਜਿਵੇਂ ਆਹ ਹੁਣ ਪਿਛਲੇ ਦਿਨਾਂ ਦੇ ਵਿੱਚ ਕਿਵੇਂ ਬੋਰਵਲ ਦੇ ਵਿੱਚ ਬੱਚ ਚਾ ਡਿੱਗਿਆਂ।
ਹਾਂਜੀ। ਹਾਲ ਹਾਂਜੀ।
ਬੀ ਇਹ ਚਾਹੀਦਾ ਨੀ ਜਿਵੇਂ ਆਸ -ਸੇ ਪਾਸੇ ਕੋਈ ਬੋਰਵੈਲ ਦੇਖਦਾਂ ਵਾ, ਉਹਨੂੰ ਬੰਦ ਕਰਨਾਂ ਚਾਹੀਂਦਾ ਉਹਨਾਂ ਨੂੰ।
ਹਾਂਜੀ ਬਿਲਕੁਲ ਜੀ।
ਸੀਗਾ ਮੱਤਲਬ ਹੈ ਗੁਆਂਢੀਆਂ ਦਾ
ਹਾਂਜੀ ਉਹ ਕੱਲ ਮੁੰਡਾਂ ਵੀ ਕਹਿੰਦੇ ਇਕੱਲਾ ਹੀ ਸੀਗਾ, ਉਹ ਜਿਹੜਾ ਬੋਰਵੈਲ 'ਚ ਡਿੱਗਿਆ ਜੀ।
ਪੀ ਸਾਲਾਂ ਬਾਅਦ ਹੋਇਆ ਸੀਗਾ, ਤੇ ਕਿੰਨਾਂ ਔਖਾ ਵਾ ਜਾਣੀ ਇਹ ਟਾ
ਲੋਕ ਪਤਾਂ ਨੀ ਕਾਹਤੋਂ ਛੱਡ ਦਿੰਦੇ ਸੀ ਖੁੱਲੇ ਹੋਰ ਪਾਣੀਂ
ਪਰ ਉਹਨਾਂ ਨੂੰ ਇਹ ਹੁੰਦਾ ਨਾ ਵੀ ਸਾਂਨੂੰ ਕਿਹੜਾ ਚਾਹੀਂਦਾ ਜੀ, ਜਿਹਨੂੰ ਚਾਹੀਂਦਾ ਆਪੇ ਦੇਖਣ ਪਰ ਹਰ ਜਗ੍ਹਾ ਮੱਤਲਬ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾਂ ਵੀ, ਜਿਹੜਾ ਹਾਦਸਾ ਹੋ ਗਿਆਂ ਉਹ ਮੁੜ ਕੇ ਦੁਬਾਰਾ।
ਸਹੀ ਗੱਲ਼। ਹਾਂਜੀ। ਹਾਂਜੀ ਉਹ ਤਾਂ।
ਮਾਪਿਆਂ ਤੇ ਅੱਜ ਕੀ ਬੀਤਦੀ ਹੈ ਵਚਾਰਿਆਂ ਤੇ ਉਹ ਕਹਿ ਰਹੇ ਸੀਗੇ ਜਿਵੇਂ ਨਾਨਕੇ ਪਿੰਡ ਗਏ ਸੀ ਕਹਿੰਦੇ। ਦੋ ਦਿਨ ਕਹਿੰਦੇ ਹੋਰ ਚਲਿਆਂ ਜਾਂਦਾ ਕਹਿੰਦੇ ਬੱਚ ਜਾਂਦਾ। ਪਰ ਉਹਨਾਂ ਦੀ ਨਾਨੀ ਦੀ ਜਿਵੇਂ ਹਨਾ, ਸੋਚ ਇੰਨੀ ਵਧੀਆਂ ਉਹ ਕਹਿੰਦੀ ਵੀ ਜਿਹੜੀ ਆਈ ਵੀ ਹੈ ਕਹਿੰਦੇ ਉਹ ਟੱਲਦੀ ਨੀਂ।
ਬਿਲਕੁਲ ਹਾਂਜੀ, ਜਿਹਨੇ ਆਉਣਾਂ ਮਤਲਬ ਜਿਹਦੀ ਆਈ ਆ ਬਸ ਉਹਦੀ ਹੀ। ਹੈਗਾ।
ਵੀ- ਵੀ ਗੁਰਦੁਆਰਾ ਸਾਹਿਬ ਚੱਲ।
ਹੂੰ, ਹਾਂਜੀ। ਅੱਛਾ ਜੀ, ਹਾਂਜੀ ਆ ਵਧੀਆਂ ਗੱਲ਼।
ਬੜਾ ਔਖਾ ਇਹ ਟੈਮ ਦੇਖਣਾਂ, ਪਰਮਾਤਮਾ ਦਿੰਦਾਂ ਪਾਇਆਂ।
ਹਾਂ ਮਾੜੀ ਗੱਲ ਹੋ ਗਈ ਬਹੁਤ। ਇੱਕ ਮਿੰਟ ਮੈਂਨੂੰ ਕਾਲ ਆ ਰਿਹਾ ਜੀ, ਇੱਕ ਮਿੰਟ।
ਇੱਕ, ਹਾਂਜੀ- ਹਾਂਜੀ।
ਕਿਉਂ।